ਹੈਲੋ ਹੈਲੋ ਹੈਲੋ ਹੈਲੋ
ਹੈਲੋ
ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ। ਤੁਹਾਡੀ ਆਵਾਜ਼ ਹੀ ਨਹੀਂ ਆ ਰਹੀ ਕਿੱਧਰ ਵੇ ਕਿੱਧਰ ਏ
ਚੱਲਦਾ
ਚੱਲਦਾ। ਹਾਂਜੀ, ਮੈਂ ਵੀ ਕਿੱਤਾ, ਤੁਹਾਡਾ ਕੋਲ ਲੱਗਿਆ ਨਹੀਂ ਗਾ।
ਨੈੱਟਵਰਕ ਇਸ਼ੂ ਹੋਣਾ, ਮੇਰੇ ਖਿਆਲ ਨਾਲ ਉੱਧਰ।
ਮੇਰੇ ਕੋਲ ਬੈੱਲ ਆ, ਮੇਰੇ ਕੋਲ ਬੈੱਲ ਆ ਗਈ ਤੁਹਾਡੀ, ਮੈਂ ਚੱਕ ਲਿਆ। ਹੈਲੋ, ਹੈਲੋ, ਬੋਲ ਰਹੀ, ਤੁਹਾਡੀ ਆਵਾਜ਼ ਹੀ ਨਹੀਂ ਆ ਰਹੀ ਸੀ।
ਹਜੇ ਵੀ ਐਵੇਂ ਹੋ ਰਿਹਾ, ਨੈੱਟਵਰਕ ਇਸ਼ੂ ਕਾਰਨ ਨਾ ਐਵੇਂ ਆਵਾਜ਼ ਆ ਰਹੀ ਹੈ ਰੁਕ-ਰੁਕ ਕੇ।
ਹਾਂਜੀ, ਠੀਕ ਤਰ੍ਹਾਂ ਆਵਾਜ਼ ਨਹੀਂ ਆ ਰਹੀ, ਕਿਤੇ ਕਮਰੇ 'ਚ ਬੈਠੇ ਹੋ ਕੇ ਤੁਸੀਂ?
ਹੈਲੋ।
ਕਮਰੇ ਵਿੱਚ ਬੈਠੇ ਹੋ, ਮੈਂ ਕਿਹਾ ਤੁਸੀਂ?
ਕਿਧਰੋਂ? ਥੋੜ੍ਹਾ ਬਾਹਰ ਹੋ ਕੇ, ਗੱਲ ਕਰ ਕੇ ਦੇਖੋ ਨਾ ਇੱਕ ਵਾਰੀ।
ਅੱਛਾ।
ਤਾਂ ਕਰਕੇ ਆਵਾਜ ਨਾ ਆਰਹੀ ਹੋਵੇ, ਥੋੜਾ ਬਾਹਰ ਆ ਕੇ ਦੇਖੋ।
ਹੈਲੋ।
ਹਾਂਜੀ।
ਆ ਰਹੀ ਆਵਾਜ਼
ਹਾਂਜੀ-ਹਾਂਜੀ, ਹੁਣ ਸਹੀ ਆ ਰਹੀ ਆਵਾਜ਼।
ਅੱਛਾ-ਅੱਛਾ, ਉਹ ਹੁਣ ਸੁਣ ਪਾ ਰਹੇ ਹਾਂ ਨੈੱਟਵਰਕ ਵੀ ਬਰਸਾਤ ਹੋਏਗੀ, ਬਾਰਿਸ਼ ਕਰਕੇ ਇੰਨੀ ਆਵਾਜ਼ ਆ ਰਹੀ ਹੈ। ਉਹਦੇ ਕਰਕੇ, ਬਰਸਾਤ, ਥੋੜ੍ਹਾ ਮੌਸਮ ਹਾਂ। ਹਾਂ ਬਹੁ ਹਲਕੀ ਹਲਕੀ ਬਾਰਿਸ਼ ਹੋ ਰਹੀ ਹੈ ਹੁਣ।
ਹਾਂਜੀ-ਹਾਂਜੀ, ਇੱਧਰ ਤੇ ਆਈ ਨੀ ਰਹੀ ਬਾਰਿਸ਼, ਇੱਧਰ ਤੇ ਗਰਮੀ ਹੋਈ ਪਈ ਹੈ ਬੜੀ।
ਇਹਦਾ ਅਧਿਕਾਰੀ ਹੋ ਗਏ ਸੀ।
ਪਸੀਨੇ ਨਾਲ ਪੂਰੇ ਬੁਰੇ ਹਾਲ ਹੋਏ ਪਏ ਨੇ ਕੱਪੜੇ, ਇੰਨੇ ਗਿੱਲੇ ਪਏ ਨੇ
ਇੱਧਰ ਤੇ ਬਾਰਿਸ਼ ਹੋ ਗਈ ਸੀ।
ਸਿਰ ਇਸ ਸਮੇਂ ਸਾਰਾ ਗਿੱਲਾ ਪਿਆ ਹੈਗਾ
ਮੈਂ ਜਿਹੜਾ ਕੰਮ ਸ਼ੁਰੂ ਕੀਤਾ ਸੀ ਥੋੜ੍ਹਾ ਜਿਹਾ, ਉਹ ਕੰਮ ਵਿੱਚ ਹੀ ਰੁੱਕ ਗਿਆ ਸੀ। ਮਿਸ ਇੱਧਰ ਹੀ ਬੈਠ ਗਏ ਉਹ, ਫਿਰ ਬਾਰਿਸ਼ ਆ ਗਈ, ਰੇਤਾ ਗਿੱਲਾ ਹੋ ਗਿਆ ਮਿਸਤਰੀ ਬਾਰਿਸ਼ ਹੈ, ਬੱਸ ਰੁੱਕ ਗਏ, ਬੈਠ ਗਏ। ਦੋ ਘੰਟੇ ਬੈਠੇ ਰਹੇ ਆ ਫਿਰ ਰੋਟੀ-ਰਾਟੀ ਖਾਧੀ ਉਹਨਾਂ ਨੇ ਵੀ ਰੋਟੀ ਖਾ ਕੇ ਬੈਠੀ ਆ ਹੁਣ ਹਲਕੀ ਜਿਹੀ ਰੁੱਕੀ ਹੈ। ਹੁਣ ਕਰਨ ਲੱਗੇ ਆ ਥੋੜ੍ਹਾ ਜਿਹਾ ਕੰਮ ਕੰਮ ਕੰਮ ਨੀ ਆਇਆ ਸਵੇਰ ਦਾ ਢੰਗ ਨਾਲ ਕੋਈ ਕੰਮ ਨੀ ਆਇਆ ਬੱਸ ਪਹਿਲੇ ਸਮਾਨ ਲੈ ਰਹੇ ਸੀ। ਉਹ ਸਮਾਨ ਆਇਆ ਵੇ ਤੇ ਲੇਟ ਹੋ ਗਏ। ਆਪਣਾ ਮਿਸਤਰੀ ਪਹੁੰਚੇ ਮਿਸਤਰੀਆਂ ਫਿਰ ਨੀਆਂ ਨੁਆਦ ਪੁੜੀ, ਉਹ ਦਵਾਰ ਚ ਪੱਟੀ ਪੁਟਕੇ ਦਵਾਰ‌ ਖੋਦੀ ਲੱਗ ਖੋਦੀ ਹੈ। ਖੁਦਾਈ ਕੀਤੀ ਨੇ ਬੱਸ ਹੁਣ ਉਹ ਨੀ ਭਰਦੇ ਪਏ ਨੇ ਹੁਣ ਭਰਨ ਲੱਗੇ ਨੇ ਹੁਣ ਥੋੜ੍ਹੀ ਜਿਹੀ ਰੁਕੀ ਏ। ਮੈਂ ਕਿਹਾ ਵੀ ਹੁਣ ਤੇ ਲੱਗ ਜਾਓ ਕੰਮ ਆਪਣੇ ਕੁਝ ਤੇ ਸ਼ੁਰੂ ਕਰ, ਸ਼ੁਰੂਆਤ ਕਰੋ
ਬਿਲਕੁਲ-ਬਿਲਕੁਲ।
ਥੋੜ੍ਹਾ ਬਹੁਤਾ ਤੇ ਕੁੱਝ ਕੰਮ ਹੋਵੇ
ਕਹਿੰਦੇ ਬਾਰਾਂ ਸ਼ਾਇਰਾ ਖੁਸ਼ ਹੁੰਦਾ ਹਾਂਜੀ, ਹਾਂਜੀ ਰੱਬ ਖੁਸ਼ ਹੈਗਾ ਸਾਡੇ ਕਾਰਜ਼ ਤੋਂ ਜੇ ਤੁਸੀਂ ਕੰਮ ਕਰਾ ਦਿਓ
ਮਿਹਰਬਾਨ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ। ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕੋ ਦੇ ਦਾਨ।
ਚੜ੍ਹੇ, ਪੁੱਛਿਆ?
ਹਾਂਜੀ ਤੂੰ ਕਹਾਂ ਹੈ? ਬਿਲਕੁਲ ਤੂੰ ਕਾਹੇ ਡੋਲਹਿ ਪ੍ਰਾਣੀਆ, ਤੁਧੁ ਰਾਖੈਗਾ ਸਿਰਜਨਹਾਰੁ।
ਹਾਂਜੀ
ਜਿਹਨੇ ਪੈਦਾਇਸ਼ ਤੌਂ ਕਿਹਾ ਸੋਹੀ ਕਰਦਾ ਸਾਰ ਉਸਨੇ ਸਾਰ ਲੈਣੀ ਅਸੀ ਟੈਂਸ਼ਨ ਚ ਆਂ ਸਵੇਰ ਦੀ ਬਾਰਿਸ਼ ਹੋ ਰਹੀ ਹੈ, ਕੰਮ ਨੀ ਹੋਇਆ, ਇਹ ਨੀ ਹੋਇਆ, ਉਹ ਨੀ ਹੋਇਆ ਲੋ ਇਹ ਨਹੀਂ ਪਤਾ ਮਹਾਰਾਜ ਕੁੱਛ ਅੱਛਾ ਸੋਚ ਰਿਹਾ
ਹਾਂਜੀ
ਉਹਦੀਆਂ ਉਹੀ ਜਾਣੇ, ਉਹ ਅਸੀ ਅਸੀ ਨਹੀਂ ਜਾਣ ਸਕਦੇ ਅਸੀਂ ਸਾਨੂੰ ਆਪਣੀ ਟੈਂਸ਼ਨ ਰਹਿੰਦੀ ਆ ਹਾਏ ਸਵੇਰ ਦੇ ਬੈਠੇ ਹਾਂ। ਇੱਕ ਦਿਨ ਦੀ ਛੁੱਟੀ ਹੋਰ ਹੋ ਗਈ ਹੈ, ਦੋ ਦਿਨ ਦੀ ਛੁੱਟੀਆਂ ਹੁੰਦੀਆਂ ਇਹੀ ਸੋਚ ਜਾ ਰਿਹਾ ਪਰ ਮਹਾਰਾਜ ਨੂੰ ਪਤਾ ਕੀ ਚੰਗਾ ਤੇ ਕਿ ਮਾੜਾ, ਜੋ ਉਹਨਾਂ ਨੇ ਕੀਤਾ ਅੱਛੇ ਵਾਸਤੇ ਕੀਤਾ
ਬਿਲਕੁਲ-ਬਿਲਕੁਲ
ਹਾਂਜੀ-ਹਾਂਜੀ
ਹਾਂਜੀ ਹੋਰ ਰੋਟੀ ਪਾਣੀ ਖਾ ਲਿਆ?
ਬਿਲਕੁਲ ਰੋਟੀ ਪਾਣੀ ਖਾ ਲਿਆ।
ਆਇਆ ਸੀ ਅੱਜ
ਕੀ ਬਣਾਇਆ ਸੀ? ਦਾਲ-ਚਾਵਲ ਕਹਿ ਰਹੇ ਗਰਮੀ ਬਹੁਤ ਪੈ ਰਹੀ ਹੈ ਨਾਲ ਰਹਿਤਾ ਸੀ, ਦਾਲ-ਚਾਵਲ ਸੀ, ਚਟਨੀ ਸੀ।
ਅੱਛਾ। ਚਲੋ ਵਧੀਆ ਦਾਲ ਚਾਵਲ ਹਲਕਾ ਫੁਲਕਾ ਠੀਕ ਰਹਿੰਦਾ ਖਾਣਾ
ਬਿਲਕੁਲ-ਬਿਲਕੁਲ ਗਰਮੀ ਚ ਬਹੁਤ ਵਧੀਆ ਮਜ਼ਾ ਆ ਗਿਆ ਖਾ ਕੇ ਨਾਲ ਦਹੀਂ ਸੀ ਨਾਲੇ ਦਾਲ ਚਾਵਲ ਸੀ ਨਾਲੇ ਚਟਨੀ ਘਰ ਦੀ ਬਣਾਈ, ਸਲਾਦ ਸੀ। ਅਜ ਮਜ਼ਾ ਆ ਗਿਆ ਬਹੁਤ ਮਜ਼ਾ ਆ
ਬਾਰਿਸ਼ ਹੋ ਰਹੀ ਹੈ ਹਲੇ ਵੀ?
ੳਹ ਹਲਕੀ ਬਰੀਕ ਹੈ ਹੁਣ ਮੋਟੀ ਨੀ ਹੈਗੀ ਬਰੀਕ ਬਾਰਿਸ਼ ਹੈ।
ਅੱਛਾ
ਹੋਰ ਤੁਸੀਂ?
ਗੈਸਟ ਗਏ ਤੁਸੀਂ, ਗੈਸਟ ਚਲੇ ਗਏ ਮਹਿਮਾਨ?
ਨਹੀਂ, ਅਜੇ ਨਹੀਂ ਗਏ, ਜਾ ਕੇ ਚਾਹ ਬਣਾ ਰਹੇ ਸੀ।
ਅੱਛਾ ਚਾਹ ਬਣਾ ਰਹੇ ਸੀ।
ਚਾਹ ਬਣਾ ਰਹੇ ਸੀ ਚਾਹ ਦਾ ਟੈਮ ਹੋ ਗਿਆ, ਚਾਹ ਪੀ ਕੇ ਜਾਣਗੇ।
ਚਲੋ ਵਧੀਆ,
ਹਾਂਜੀ-ਹਾਂਜੀ,
ਬਿਲਕੁਲ ਠੰਡਾ ਮੌਸਮ ਹੋ ਗਿਆ ਨਾ ਸ਼ਾਮ ਟਾਈਮ ਵੀ ਹੋ ਗਿਆ, ਪੰਜ ਵੱਜ ਗਏ।
ਤਾਂ ਬਹੁਤ ਅੱਛਾ ਹੋ ਗਿਆ ਬਹੁਤ ਵਧੀਆ ਹੋ ਗਿਆ, ਹੁਣ ਬਾਹਰ ਬੈਠੀ ਆਂ ਹੁਣ ਅੱਛਾ ਲੱਗ ਰਿਹਾ ਬਿਨਾਂ ਪੱਖੇ ਤੋਂ ਹੀ।
ਹਾਂਜੀ, ਇੱਧਰ ਤਾਂ ਸਾਡੇ ਇੱਧਰ ਵਲੇ ਜੇ ਜਿੱਥੇ ਬਾਰਾਂ ਮਹੀਨਾ ਗਰਮੀ ਪੈਂਦੀ ਹੈ, ਕਿਤੇ ਮਤਲਬ ਕੂਲਰ ਅੱਗੇ ਬੈਠੋ ਤਾਂ ਥੋੜ੍ਹਾ ਸਕੂਨ ਮਿਲਦਾ ਪੱਖੇ ਥੱਲੇ ਤੇ ਅੱਗ ਹੀ ਬਰਸਦੀ ਪਈ ਏ। ਸਾਡੇ ਕੱਪੜੇ ਪਸੀਨੇ ਨਾਲ ਭਿੱਜੇ ਪਏ ਨੇ।
ਬ ਗਰਮੀ ਤੇ ਬਰਸਾਤ ਉੱਧਰ ਬਾਰਿਸ਼ ਥੋੜੀ, ਥੋੜੀ ਵੀ ਨੀ ਹੋਈ ਬਾਰਿਸ਼
ਨਹੀਂ, ਉੱਧਰ ਇੱਧਰ ਬਾਰਿਸ਼ ਬਿਲਕੁਲ ਵੀ ਨਹੀਂ ਹੋਈ।
ਅੱਛਾ, ਕਿਸੇ ਫਰੈਂਡ ਦਾ ਆਇਆ ਸੀ ਫੋਨ ਹਾਂ ਕਹਿ ਰਹੇ ਸੀ ਹਲਕੀ ਜਿਹੀ ਬਾਰਿਸ਼ ਹੋ ਰਹੀ ਹੈ।
ਹਾਂ ਬਸ ਬੂੰਦਾ ਬਾਂਦੀ ਹਲਕੀ-ਹਲਕੀ ਨੇ ਨਹੀਂ, ਰੁਕ ਗਈ ਫਿਰ ਮਾੜੀ ਹੋਈ ਹੈ, ਪੰਜ ਦਸ ਮਿੰਟ ਹੋਈ ਹੈ ਜਿਵੇਂ ਨੋਰਮਲੀ ਗਿੱਲੀ ਵੀ ਕਰਨ ਵਾਲੀ ਵੀ ਨਹੀਂੀ ਸੀ ਜਿਵੇਂ ਹੁੰਦਾ ਨਾ ਕੋਈ, ਬੰਦਾ ਗਿੱਲਾ ਹੋ ਜੂ ਉਹ ਬਾਰਿਸ਼ ਵੀ ਨਹੀਂੀ ਆਈ ਸੀ। ਨੋਰਮਲ ਆਈ ਬੂੰਦਾ-ਬਾਂਦੀ ਫੇਰ ਰੁੱਕ ਗਈ ਗੁੰਮਾ ਹਵਾ ਵੈਸੇ ਈ ਨੀ ਚੱਲ ਰਹੀ ਸੀ, ਗੁੰਮਾ ਵੈ ਅਸੀਂ ਸਵੇਰ ਦੋ ਦਿਨ ਦਾ ਗੁੰਮਾ ਪਿਆ ਹੋਇਆ, ਮੌਸਮ ਦੇ ਕਾਰਨ ਹਵਾ ਕੁੱਛ ਵੀ ਨਹੀਂ ਘੁੰ ਮੇ ਦੇ ਕ ਹੈ ਮਤਲਬ ਮਨ ਹੀ ਨਹੀਂ ਕਰ ਰਿਹਾ, ਹਵਾ ਫੁੱਲ ਲੱਗੇ ਬਰਸਾ। ਗਰਮੀ ਪੇ ਰੀ।
ਕਿਉਂਕਿ ਮੇਰੇ ਕੋਲ ਵੀ ਮੇਰੀ ਫਰੈਂਡ ਦਾ ਫੋਨ ਆਇਆ ਸੀ ਨਾ।
ਅੱਛਾ ਡ ਫੈਂਨ ਦਾ ਅੱਛਾ।
ਫਰੈਂਡ ਦਾ ਫੋਨ ਆਇਆ ਤੇ ਕਹਿ ਰਹੀ ਸੀ, ਕਿੱਥੇ ਉਹ ਮੈਂ ਕਿਹਾ ਮੈਂ ਤੇ ਆਪਣੇ ਪਿੰਡ ਆਈ ਆਾਂ।
ਹਾਂਜੀ-ਹਾਂਜੀ,
ਅੱਛਾ ਠੀਕ ਕੀ ਮੈਂ ਕੁਛ ਕੰਮ ਸੀ ਤੇਦੇ ਸੀ। ਕਹਿ ਅੱਛਾ-ਅੱਛਾ, ਵਧੀਆ ਮੌਸਮ ਕਿ ਹੋ ਜਾ ਮੈਂ ਕਿਹਾ ਹਲਕੇ ਹਲਕੀ ਪਾ ਕਹਿ ਰਹੀ ਤੇਰੇ ਬਾਰਸ਼ ਲੱਗ। ਹਲਕੀ ਹਲਕੀ ਬਾਰਸ਼ ਹੋ ਰਹੀ ਹੈ, ਮੈਂ ਕਿਹਾਛ ਕਹਿ ਹਾਂ ਬਾਰਿਸ਼ ਲੱਗ ਗਈ ਦ। ਕਿਹਾ ਚਲੋ ਵਧੀਆ ਕੋਈ ਗੱਲ ਨੀ ਅੱਛਾ ਮੌਸਮ ਹੈਗਾ, ਕਿਹਾ ਤੁਹਾਡੇ ਪਾਸੋਂ ਬਰ ਸਾਡੇ ਪਾਸ ਆ ਗਏ। ਹਾ।
ਇੰਨੀੇ ਨੀ ਹੋਏ ਸੀ ਮਾੜ ਮੋਟੀ ਆਈਏ ਬਾਰਿਸ਼।
ਨਹੀਂ ਤਾਂ ਲੱਗ ਗਏ ਸੀ, ਫਿਰ ਥੋੜ੍ਹੀ ਛਾਟ ਅੱਛੀ ਲੱਗ ਗਈ।
ਹਾਂ ਚਲੋ ਵਧੀਆ ਪਾਣੀ ਦੀ ਲੋੜ ਸੀ ਵੈਸੇ ਵੀ।
ਹਾਂ ਇੱਟਾਂ ਗਿੱਲੀਆਂ ਹੋਗੀਆਂ ਪਾਣੀ ਦੀ ਲੋੜ ਸੀ। ਬਾਬਾ ਜੀ ਨੇ ਸੋਚਿਆ, ਸੰਤਾਂ ਦੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ।
ਹਾਂਜੀ
ਤਰਤ ਸੁਆਦ ਤੇਲ ਸੁਆਦ ਵੀ ਚਮਚ ਜਲ ਛਾਇਆ ਰਾਮ ਉਹਨੇ ਮਹਾਰਾਜ ਨੇ ਧਰਤੀ ਵਿੱਚ ਮਹਾਦੇਵ ਐਸਾ ਕੰਮ ਕੀਤਾ ਵੇ ਬਾਰਿਸ਼ ਵੀ ਆ ਗਈ, ਸਾਰਾ ਕੰਮ ਹੋ ਗਿਆ ਉਸਦੇ ਕੰਮ ਨੇ ਉਹਨਾਂ ਨੇ ਆਪਣੇ ਕੰਮ ਆਪ ਕਰਨੇ ਅਸੀਂ ਥੋੜ੍ਹ ਕਰਨੇ। ਸਾਡੇ ਥੋੜੇ ਨਾ ਕੰਮ ਉਹਨਾਂ ਦੇ ਕੰਮ ਨੇ ਮਹਾਰਾਜ ਦੇ।
ਹਾਂਜੀ।
ਹਾਂਜੀ-ਹਾਂਜੀ।
ਉਹ ਤਾਂ ਹੈ ਹੀ ਆ ਬਿਲਕੁਲ, ਮਹਾਰਾਜ ਆਪਣੇ ਕਾਰਜ ਆਪ ਹੀ ਕਰਾਉਂਦੇ ਨੇ ਸਾਰੇ।
ਸੁੁਪਣੇ ਦਾ, ਹੂੰ, ਆਪਣੇ ਦਾਸਾਂ ਦੀ ਆਪ ਲਾਜ ਰੱਖਣੀ ਸਮਾਜ ਨੇ ਕਿਵੇਂ ਕਰਨਾ ਕਿਸ ਤਰ੍ਹਾਂ ਕਰਨਾ।
ਹਾਂਜੀ। ਕੁ ਹੋਰ ਚਾਹ ਪਾਣੀ ਹੋ ਗਿਆ?
ਬਸ ਬਣਦੀ ਪਈ ਏ ਚਾਹ।
ਅੱਛਾ-ਅੱਛਾ।
ਹਾਂ, ਚਾਹ ਬਣ ਰਹੀ ਹੈ ਨੂਹ ਰਾਣੀ ਚਾਹ ਬਣਾਂਦੀ ਪਈ ਏ। ਹਾਂਜੀ ਅਸੀਂ ਲੱਗੇ ਹਾਂ ਬੈਠਿਆ ਫੋਨ ਤੇ ਗੱਲ ਕਰ ਰਹੇ ਆ। ਉਹ ਲੱਗੀ ਸੇਵਾ ਪਾਣੀ ਕਰ ਰਹੇ ਨੇ।
ਬਿਲਕੁਲ-ਬਿਲਕੁਲ।
ਹਾਂਜੀ-ਹਾਂਜੀ
ਹਾਂਜੀ ਸੇਵਾ ਆਪਣੀ ਚਲੋ ਵਧੀਆ।
ਸੇਵਾ ਪਾਣੀ ਕਰਵਾ ਰਹੇ ਆ ਬੈਠੇ ਹੋਏ। ਹਾਂਜੀ, ਹੋਰ 'ਤੁਹਾਡੀੇ ਹੋ ਗਈ ਰੋਟੀ ਪਾਣੀ ਹੋ ਗਈ?
ਹਾਂਜੀ ਬਸ ਹੋਗੀ। ਹੁਣੇ ਖਾਈ ਹੈ ਰੋਟੀ ਹੁਣੇ ਖਾਈ ਹੈ ਬਸ ਦਸ ਪੰਦਰਾਂ ਮਿੰਟ ਹੋਏ ਗਏ ਰੋਟੀ ਖਾਈ ਹੈ।
ਅੱਛਾ।
ਹਾਂਜੀ ਆਲੂ ਪੁੁੜੀਆ ਬਣਾਏ ਸੀਗੇ ਅੱਜ ਨਾਲ ਚਾਵਲ। ਚੋਲ ਬਣਾਏ ਸੀ ਨਾਲ ਫੁਲਕੇ ਬਣਾਏ ਸੀ'ਹਸਬੈਂਡ ਆਏ। ਕਹਿੰਦੇ ਨੇ ਕੰਮ ਤੋਂ ਸਿਰ ਤਿੰਨ ਵਜੇ ਕੰਮ ਤੋਂ ਆਏ ਨੇ ਫਿਰ ਚਾਰ ਵਜੇ ਰੋਟੀ ਖਾਈਏ। ਹਾਂਜੀ ਰੋਟੀ ਪਾਣੀ ਖਾ ਕੇ' ਭਾਂਡੇ। ਵਗੈਰਾ ਮਾਂਜ ਕੇ ਹੁਣ ਆਈ ਆ ਵੈਸ਼ਨੋ ਮੰਦਿਰ ਹਾਂਜੀ।
ਦੁਪਹਿਰ ਦਾ ਤਾਂ ਨਿਪਟਾ ਬੈਠੇ ' ਹੁਣ ਰਾਤ ਦੀ ਸੋਚੋ।
ਦਾ ਤਾਂ ਹਾਂਜੀ 'ਰਾਤੀ ਕੀ ਸੋਚਨਾ ਰਾਤੀ ਜੋਂ ਬਾਹਰ ਹੀ ਜਾਂਦੇ ਹਾਂ ਆਪਾਂ ਘੁੰਮਣ। ਰਾਤੀ ਦੇ ਬਾਹਰ ਹੀ ਹੁੰਦੇ ਆ' ਬਾਹਰ ਰਾਊਂਡ ਮਾਰਿਆਦਾ ਬਾਜ਼ਾਰ ਦਾ।
ਤੁਸੀਂ ਰੋਜ਼ ਕਿਵੇਂ ਖਾ ਲੈਂਦੇ ਓ ਬਾਰ ਦਾ ਸਾਡੇ ਕੋਲ ਤੇ ਨੀ ਖਾਇਆ ਜਾਂਦਾ।
ਬਸ ਸਾਨੂੰ ਪਈ ਸਾਨੂੰ ਬਾਹਰ ਦੇ ਖਾਣ ਦੀ ਕਦੇ ਰਾਊਂਡ ਮਰ ਕੇ ਆ ਗਏ। ਕਦੇ ਰਾਊਂਡ ਮਾਰ ਕੇ ਆ ਕੇ ਮਨ ਕਰੇਗਾ ਚੱਲ ਥੋੜਾ ਬਹੁਤਾ ਖਾ ਲਿਆ। ਨਹੀਂ ਕੀਤਾ ਚੱਲ ਨਹੀਂ ਖਾਇਆ।
ਉਹੀ ਤੇ ਇੱਕ ਟਾਈਮ ਦਾ ਖਾਣਾ ਹੀ ਖਾਣਾ ਤੁਸੀਂ ਪੱਕੇ। ਤੁਹਾਡੇ ਹਾਂਜੀ ਪੱਕੀ ਇਹ ਤਾਂ।
ਹਾਂ ਬਸ। ਉਹ ਵਿਆਹ ਜਿੱਦਣ ਹੋਇਆ ਤਾਂ ਤਾਂ ਆਪਾਂ ਖਾਂਦੇ ਹੀ ਖਾਂਦੇ ਹੈਗੇ ਆ ਬਾਹਰ ਤਾਂ। ਇੱਕ ਵਾਰ ਚ ਖਾਣਾ ਹੀ ਖਾਣਾ ਰਾਤੀ
ਘਰ ਦੇ ਨੀ ਖਾਣੇ ਘਰ ਤੇ ਪਈ ਰੋਟੀ ਸਾਹਮਣੇ ਘਾਦੀਓ ਭੁੱਖ ਨੀ ਹੈਗੀ।
ਹਾਂਜੀ, ਹਾਂਜੀ ਦੁਪਹਿਰੀ ਖਾ ਲਈ ਹੁਣ। ਹੁਣ ਸ਼ਾਮ ਤੱਕ ਭੁੱਖ ਨਹੀ ਲੱਗਣੀ ਹੁਣ ਰਾਤੀ ਖਾਵਾਂਗੇ। ਹਾਂਜੀ, ਹਵਾ ਵੀ ਨੀ ਚੱਲਦੀ ਪਈ ਨਾ ਬਾਹਰ ਸ਼ਾਮੀ ਵੇਲੇ ਬੰਦਾ ਸੋਚਦਾ ਚਲੋ ਥੋੜਾ। ਸੱਤ ਅਠ ਵਜੇ ਨਾਲ ਬਾਹ ਚਲੇ ਜਾਏ ਥੋੜਾ।
ਹੋਰ। ਹਵਾ ਤੇ ਇੱਥੇ ਵੀ ਨੀ ਹੈ ਵੈਸੇ ਪਰ ਇਹ ਮੌਸਮ ਠੰਡਾ ਹੈ। ਪੇੜ ਲੱਗੇ ਹੋਏ ਨਾ ਪਰ ਇਹ ਵੀਹ ਪੱਤੇ ਕੋਈ ਕੋਈ। ਪੱਤਾ ਝੁੱਲ ਰਿਹਾ ਲੇਕਿਨ ਮੌਸਮ ਠੰਡਾ ਹੋ ਗਿਆ ਅੱਛਾ ਹੋ ਗਿਆ।
ਲੱਗੀ ਹੋਣਾ ਸਾਡੇ ਪਿੰਡ ਨਾ।
ਪਿੰਡਾਂ ਚ ਏ ਸੀ ਮੌਸਮ ਹਰ ਜਗ੍ਹਾ ਏਸੀ ਲੱਗਗੇ ਨਾ ਏਸੀ ਹੈ ਕੂਲਰ ਹੈ ਪਖੇ। ਪੱਖੇ ਵੀ ਆ ਫਰਾਟੇ ਵੀ ਰੱਖੇ ਆ। ਛੱਤ ਵਾਲੇ ਫੈਨ ਵੀ ਨੇ ਦੂਜੇ ਵੀ ਨੇ ਫਰਾਟੇ ਵੱਡੇ। ਵਡੇ ਹੁੰਦੇ ਵੱਡੇ ਫਰੈਟ ਰੱਖਿਆ ਤੇ ਉਹ ਚਾਰ ਪੰਜ ਮੰਜੀਆਂ ਲਗਾਤਾਰ ਐਵੇਂ ਸਿੱਧੀਆਂ ਵਿਛਾ ਲੈਂਦੇ ਆ। ਸਿੱਧੀ ਵਿਛਾਈਗਾ ਬੈਡ ਵਿਛਾ ਲਿਆ ਮੰਜੀਆਂ ਮੰਜੀਆਂ ਮੰਜੀਆਂ ਵਿਛਾ ਕੇ ਰਾਤ ਨੂੰ ਬਾਹਰ ਸੌਂਦੇ ਨੇ ਆਰਾਮ ਨਾਲ ਹਾਂ। ਬਾਹਰ ਠੰਡੀ ਹਵਾ ਖਾਂਦੇ ਆ।
ਅੱਛਾ ਅੱਛਾ
ਖੁੱਲੀ ਹਵਾ ਫਰੈਸ਼ ਹਵਾ ਲੈਂਦੇ ਰਾਤ ਦੀ।
ਚਲੋ ਵਧੀਆ, ਹਵਾ ਹਵਾ ਆਏ ਨਾ ਥੋੜਾ। ਉਹ ਖੁਦ ਨੂੰ ਹੀ ਹੁੰਦਾ ਚਲੋ ਅੱਛਾ ਮੌਸਮ ਹੈ। ਗਰਮੀ ਥੋੜੀ ਘੱਟ ਲੱਗਦੀ ਹੈ।
ਬਿਲਕੁਲ
ਸਫੋਕੇਸਨ ਘਬਰਾਹਟ ਵਗੈਰਾ ਨੀ ਹੁੰਦੀ, ਉਹ ਗਰਮੀ ਤੇ ਬੰਦਾ ਪਾਗਲ ਹੋ ਜਾਂਦਾ, ਇਨੀ ਗਰਮੀ
ਬਿਲਕੁਲ, ਬਿਲਕੁਲ, ਬਿਲਕੁਲ,
ਬਰਦਾਸ਼ਤ ਬਾਅਦ ਪੈਲੀ ਗ ਹਾਂਜੀ,
ਚਲੋ ਵਧੀਆ, ਐਵੇਂ ਚੱਲ ਰਿਹਾ ਮੌਸਮ ਤੇ
ਹਾਂਜੀ, ਕੱਲ੍ਹ ਕਿਸੀ ਵੀਰ ਜੀ ਦਾ ਫੋਨ ਆਇਆ ਸੀਗਾ, ਸਾਡੇ ਕੋਲ ਕੈਮਰੇ ਵਾਲੇ ਦਾ ਹਾਂਜੀ, ਉਹ ਕਹਿੰਦੇ ਬਈ ਤੁਹਾਡੀ ਟੀਚਰ ਵਗੈਰਾ ਆ ਗਈ ਹੈ। ਡੀਓਜ਼ ਵਗੈਰਾ, ਤੇ ਜਿਨੇ ਬਣਾਇਆ ਹੁਣ ਐਕਟਿੰਗ ਕੀਤੀ ਉਹ ਕਹਿੰਦੇ ਪੰਜ ਸੌ ਪਿਆ ਪੰਜ ਸੌ ਰੁਪਏ ਮੰਗ ਲਿਆ, ਦੇਣ ਦੇ ਲਈ ਮੈਂ ਕਿਹਾ ਪੰਜ ਸੌ ਰੁਪਏ ਕੀ ਚੀ ਦੇਵਾਂ ਤੁੈਨੂੰ, ਕਹਿੰਦੇ ਅਗਰ ਪੈ ਕਹਿ ਰਹੇ ਉਹਨੇ ਕੰਮ ਕੀਤਾ ਹੈਗਾ, ਉਹ ਜਿਹੜੇ ਪਹਿਲੇ ਪੰਜ ਸੌ ਰੁਪਏ ਲਏ ਸੀ ਉਹ ਪੈਟ ਡੈਪ ਦੇ ਲਏ ਸੀਗੇ। ਕਹਿੰਦੇ ਪੈਨ ਡਰਾਈਵ ਪਰ ਬੜੀ ਮਹਿੰਗੀ ਹੋ ਗਈਏ। ਥ ਰਹਿੰਦੀ ਹੈਗੀ, ਆ ਮੈਂ ਕਿਹਾ ਅੱਛਾ ਕਹਦੇ ਹੁਣ ਜੇ। ਫ ਮੈ ਕਿਹਾ ਮੈਂ ਕਿਹਾ ਆ ਸੀ ਤਿੰਨ ਸੌ ਰੁਪਏ ਨਾ ਨਾ ਤਿੰਨ ਸੌ ਤੇ ਮੇਰੇ ਕੋਲੋਂ ਨੀ ਮੰਨਿਆ, ਪੰਜ ਸੌ ਰੁਪਏ ਚ ਮੰਨਿਆ ਆਪਾਂ ਪੰਜ ਸੌ ਰੁਪਏ ਦੇ ਆਏ ਆ ਉਹਨੂੰ ਮੈਂ ਕਿਹਾ ਚਲੋ, ਕੋਈ ਗੱਲ ਨੀ ਦੇਖ ਲਾਂਗੇ। ਕ ਮੈਂ ਕਿਹਾ ਮੇਰੇ ਹਸਬੈਂਡ ਦਾ ਕੰਮ ਵੀ ਥੋੜ੍ਹਾ ਪਹੁਤਾ ਮੰਦਾ ਚਲ ਰਹਿ ਹਲੇ ਕੋਈ ਤਿੰਨ ਸੌ ਰੁਪਏ ਚਲੇ ਜਾਣਗੇ, ਨਾ ਨਾ ਦੋ ਦਿਨ ਬਾਅਦ ਦੇਦੀ ਤੂੰ ਚ ਕੋਈ ਗੱਲ ਨੀ ਕੋਈ ਗੱਲ ਨੀ ਪੰਜ ਸੌ ਰੁਪੀ ਦੇਈ
ਕ ਇਤੇ ਪੈਸੇ ਨੀ ਆ,
ਮੈਂ ਕਿਹਾ ਮੈਂ ਕਿਹਾ ਬਣਦੇ ਨੀ ਹੈਗੇ ਵੀਡੀਓ, ਐਟਿੰਗ ਦੇ ਕਿੰਨੇ ਟਾਈਮ ਲੱਗਿਆ ਥੋੜੇ-ਥੋੜੇ ਵੀਡੀਓ ਚੈਟਿੰਗ ਕਰਵਾਈ ਨੇ ਬਸ
ਹਾਂ,
ਉਹਦੇ ਚਨ ਕਹਿ ਲੈ ਰਹੇ ਨੇ ਪੰਜ ਸੌ ਰੁਪਏ ਮੰਗਦਾ ਪ ਇੰਨੀ ਮਹਿੰਗਾਈ ਵੱਧ ਗਈ ਹੈ।
ਬਸ ਮਹਿੰਗਾਈ ਤੇ ਇਨੀ ਵੱਧ ਗਈ, ਇਹਨਾਂ ਦੇ ਆਪਣੇ ਰੇਟ ਬਣੇ ਨੇ ਮਹਿੰਗਾਈ ਨਹੀਂ ਆਏ ਇਹ ਆਪਣੇ ਰੇਟ ਬਣਾਏ।
ਹੂੰ,
ਕੰਮ ਕਿਸੇ ਕੋਲ ਨੀ ਹੈ, ਇਹਨਾਂ ਨੂੰ ਜਿਹੜੇ ਕੋਲ ਫਸ ਜਾਂਦਾ ਉਸੇ ਨੂੰ ਲੈ ਲੈਂਦਾ ਫਿਰ
ਐਵੇਂ ਕਰਦੇ ਨੇ,
ਅੱਛਾ-ਅੱਛਾ, ਠੀਕ ਹੈ।